ਹੈਲੋ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 ਹੋਰ ਹਾਂਜੀ ਠੀਕ ਹੋ ਹੋਰ ਕੀ ਕਰ ਰਹੇ ਹੋ ਹਾਂਜੀ ਠੀਕ ਏ।
ਬਸ ਕੁੱਛ ਨੀ ਇਹ ਨਾਲ ਬੈਠੇ ਦੇ ਸੀ। ਪੜੋਸਨ ਆਈ ਸੀਗੀ ਤੇ ਉਹ ਕਹਿ ਉਹ ਬਸ ਕਹਿੰਦੀ ਸੀ ਸਰਦੀ ਜੁਖਾਮ ਹੋਏ ਦੇ ਬੱਚੇ ਨੂੰ ਤੇ ਦਵਾਈ ਲੈਣ ਜਾਣਾ। ਤੇ ਮੈਂ ਹਾਂ ਮੈਂ ਤੁਸੀਂ ਮਾੜਾ ਜਿਹਾ ਘਰ ਦਾ ਕਰਕੇ ਦੇਖੋ ਨਾ ਬਈ ਕੁਛ ਸੌਫ ਲਾਚੀ ਵਗੈਰਾ ਇਹ ਬਣਾ ਕੇ ਕੇ ਦਿਓ
ਹਾਂ ਉਹ ਤੇ ਹੈ ਈ ਹੁਣ ਪਹਿਲੇ ਜਨਾਨੀਆਂ ਆਈਓ ਨੁਖਸਾ ਦਿੰਦੀਆਂ ਸੀ।
ਹਾਂ ਪੈਂਦਾ ਵੀ ਨੀ ਹਾਂ ਬਸ ਉਹ ਫਿਰ ਮੈਂ ਹੀ ਕਿਹਾ ਸੀ, ਮੈਂ ਕਿਹਾ ਤੁਸੀਂ ਕਰ ਕਰਕੇ ਦੇਖੋ ਚੱਲ ਪਹਿਲੇ ਇਹ ਘਰ ਦਾ ਕਰਕੇ ਦੇਖੋ, ਤੇ ਉਸ ਤੋਂ ਬਾਅਦ ਫੇਰ ਤੁਸੀਂ ਦੇਖਣਾ
ਹਾਂ ਸਾਡੀ ਵੀ ਗੁੜੀਆਂ ਰਾਤੀ ਖੰਘਦੀ ਪਈ ਸੀ ਫਿਰ ਪਰਸੋਂ ਕਾਕਾ ਵੀ ਹੈਲੋ, ਹੈਲੋ ਹੈਲੋ ਪਤਾ ਨੀ ਦੀ ਬੰਦ ਹੋ ਗਿਆ। ਹੈਲੋ ਹੈਲੋ ਹੈਲੋ ਦੀਪ ਇੱਧਰ ਆਣਾ ਹੈਲੋ ਹਾਂਜੀ ਉਹ ਗੱਲ ਨਹੀਂ ਹੋਈ ਨਾ ਉਹ ਚ ਆਵਾਜ਼ ਨਹੀਂ ਆ ਰਹੀ ਸੀ।
ਜੀ ਉਹ ਬੱਚੇ ਆ ਗਏ ਸੀ, ਨਾ ਤੇ ਫੇਰ ਉਹ ਦੇਖਦੀ ਪਈ ਸੀ।
ਆਇਆ ਅੱਛਾ ਚਲੋ ਕੋਈ ਨੀ ਮੈਂ ਕਿਹਾ ਗੱਲ ਕਰਦੇ ਪਏ ਸੀ, ਨਾ ਤੁਸੀਂ ਵੀ ਵਿਚ ਰਹਿਗੀ ਗੱਲ ਤੁਹਾਡੀ
ਹਾਂਜੀ ਨਹੀਂ ਨਹੀਂ ਕੋਈ
ਹਾਂ ਬਸ ਘਰ ਦਾ ਥੋੜ੍ਹਾ ਜਿਹਾ ਦੇ ਦਿਉ ਨਾ ਤੇ ਵੈਸੇ ਉਹ ਨੁਕਸਾਨ ਨੀ ਦਿੰਦਾ ਨਾ ਘਰ ਦਾ ਦਵਾਈਆਂ ਖਰਾਬ ਕਰਦੀਆਂ। ਹੈਲੋ, ਹੈਲੋ। ਹੈਲੋ। ਹਾਏ। ਹੈਲੋ। ਹੈਲੋ।